ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ
ਵਧੀਆ ਤੁਸੀਂ ਕਿਵੇਂ ਹੋ
ਮੈਂ ਵੀ ਵਧੀਆ ਜੀ ਹੋਰ ਕੀ ਕਰ ਰਹੇ ਸੀ
ਬਸ ਤੁਹਾਡੇ ਨਾਲ ਗੱਲ ਕਰ ਤੁਸੀਂ
ਅਛਾ
ਮੈਂ ਤੁਹਾਨੂੰ ਯਾਦ ਹੀ ਕਰਦੀ ਸੀ ਤੁਸੀਂ ਫੋਨ ਕਰ ਦਿੱਤਾ
ਉਹ ਤੇਰੀ ਮਤਲਬ ਮੇਰੀ ਬੜੀ ਲੰਬੀ ਉਮਰ
ਹਾਂ ਤੁਸੀਂ ਤੁਹਾਡੀ ਬਹੁਤ ਲੰਬੀ ਉਮਰ ਤੁਸੀਂ
ਅਮਰੋਂ ਜਲਦੀ ਮਰ ਗਿਆ ਫੇਰ
ਕੋਈ ਨੀ ਮੈਂ ਵੀ ਮਰ ਜ਼ਾਵਾਂਗੀ ਨਾਲ ਨਾਲ ਇਕੱਠੇ ਮਰਜ ਜਾਵਾਂਗੇ ਮੈਂ ਤੁਹਾਡਾ ਪਿੱਛਾ ਨਹੀ ਛੱਡਾਂਗੀ ਕਿਹੜਾ
ਹਮ ਹੋਈ ਹ ਪਿੱਛੇ ਪਿੱਛੇ ਨਹੀਂ ਆ ਸਕਦੇ ਤੁਸੀਂ
ਆ ਸਕਦੀ ਹਾਂ ਮੈਂ
ਤੁਹਾਨੁ ਭੂਤਾਂ ਦੇ ਸੁਪਣੇ ਆਉਂਦੇ ਨੇ
ਹਾਂ
ਹਮ
ਪਰਸ ਇੱਕ ਦੋ ਇੱਕ ਦੋ ਦਿਨ ਪਹਿਲੇ ਵੀ ਨਾ, ਮੈਂਨੂੰ ਬਹੁਤ ਡਰਾਵਨਾ ਸੁਪਨਾ ਆਇਆ।
ਹੋਤੀ। ਕਿਹੜਾ ਆਇਆ ਸੀ, ਕੀ ਆਇਆ ਸੀ, ਡਰਾਵਣੇ ਸੁਪਨੇ ਚ?
ਵੀ ਮੈਨੂੰ ਨਾ, ਕਿਸੇ ਨੇ ਕਿਡਨੈਪ ਕਰ ਲੀਤਾ ਹੈ।
ਓ, ਤੇਰੀ
ਮੈਨੂੰ, ਮੈਨੂੰ ਔਰ, ਮੇਰੀ ਇੱਕ ਫਰੈਂਡ ਫਰੈਂਡ ਹੈ ਉਹਨੂੰ ਸ ਸਾਨੂੰ ਦੋਨਾਂ ਨੂੰ, ਨਾ ਕਿਸੇ ਨੇੇ ਕਿਡਨੈਪ ਕਰ ਲਿੱਤਾ, ਤੇ ਅ ਅਸੀਂ ਨਾ, ਮੈਂ ਮੇਰੀ ਫਰੈਂਡ ਨਾ ਉਹਨਾਂ ਨੂੰ ਉਹ ਜਿਹਨਾਂ ਨੇ ਸਾਨੂੰ ਕਿਡਨੈਪ ਕੀਤਾ, ਉਹਨਾਂ ਨੂੰ ਚਕਮਾ ਦੇ ਕੇ ਨਾ ਅਸੀਂ ਭੱਜ ਜਾਂਦੇ ਹਾਂ।
ਓ, ਤੇਰੀ ਵਾਅ ਜੀ ਵਾਅ, ਫੇਰ?
ਅ ਅਸੀਂ ਨਾ, ਆਪਣੇ ਘਰ ਆ ਜਾਂਦੇ ਆ, ਮੇਰੇ ਘਰ ਆ ਜਾਂਦੇ ਆ। ਮੇਰੀ ਫਰੈਂਡ ਜੀ, ਆਇਆ ਸੀ। ਮੈਂ ਝੂਠੀ ਨਹੀਂ ਬੋਲ ਰਹੀ, ਇਹ ਸੱਚੀ ਆਇਆ ਸੀ, ਤੇ ਮੇਰੀ ਫਰੈਂਡ ਇੱਕ ਪਾਸੇ ਛੁੱਪ ਜਾਂਦੀ ਹੈ, ਤੇ ਹਾਂ ਇਹ ਮੇਰੀ ਫਰੈੰਡ ਇੱਕ ਪਾਸੇ ਛੁੱਪ ਜਾਂਦੀ ਹੈ, ਤੇ ਮੈਂ ਇੱਕ ਪਾਸੇ ਛੁਪ ਜਾਂਦੀ ਹਾਂ। ਹੁਣ, ਤੁਹਾਨੂੰ ਸਾਡੇ ਘਰ ਦਾ ਨਕਸ਼ਾ ਤੇ ਪਤਾ ਹੈ ਨੀ ਹੈ। ਤੇ ਤੁਹਾਨੂੰ ਪੂਰਾ ਸਮਝ ਨੀ ਆ ਪਾ ਪਾਏਗਾ ਜੋ। ਤੇ ਮੇਰੀ -ਮੇਰੀ ਫਰੈਂਡ ਮੇਰੇ ਕੋਲ ਮੇਰੇ ਕੋਲ ਆਉਣ ਲੱਗੀ ਹੁੰਦੀ ਹੈ, ਤੇ ਮੈਂ ਉਹਨੂੰ ਬੋਲਦੀ ਹਾਂ ਕਿ ਤੂੰ ਨਹੀਂ ਤੂੰ ਉੱਧਰ ਹੀ ਰੁੱਕ, ਬਾਹਰ ਚੋਰ ਹੈ ਉਹ ਤੈਨੂੰ ਦੇਖ ਲਏਗਾ, ਤੇ ਉਹ ਅੰਦਰ ਆ ਜਾਏਗਾ। ਹਨ। ਪੂਰੀ- ਪੂਰੀ ਐਵੇਂ ਗੱਲ ਯਾਦ ਨੀ ਹੈ। ਫੇਰ ਐਵੇਂ ਹੁੰਦਾ ਨਾ, ਸੁਪਨੇ ਚ ਪਤਾ ਲੱਗ ਜਾਂਦਾ ਹੈ ਕਿ, ਅ ਤੁਸੀਂ ਨੀ ਸਮਝੋਗੇ, ਪਰ ਸਹੀ ਸੁਪਨਾ ਸੀ ਮੈਂ ਲਿਖਿਆ ਵੀ ਸੀ, ਤੁਹਾਨੂੰ ਮੈਸੇਜ ਕਰਕੇ ਕਿ ਮੈਨੂੰ ਡਰਾਵਣਾ ਸੁਪਨਾ ਆਇਆ, ਪਰ ਮੈਂ ਮੈਸੇਜ ਡਿਲੀਟ ਕਰ ਤਾ ਸੀ।
ਅੱਛਾ।
ਹਾਂਜੀ।
ਤੁਹਾਡੀ ਨੀਂਦ ਖੁੱਲ ਗਈ
ਹਾਂ ਫੇਰ, ਮੇਰੀ ਨੀਂਦ ਖੁੱਲ ਗਈ।
ਜਾਗ ਗੇ।
ਹਾਂ ਜੇ ਨੀਂਦ, ਖੁੱਲ ਗਈ ਜਾਗਾਂਗੀ।
ਅ--ਹ ਹ ਹ ਹ ਹਹਹਹਹ
ਕੀ ਹੋ ਗਿਆ? ਜ਼ੋਰ- ਜ਼ੋਰ ਦੀ ਹੱਸੋ।
ਅੱਛਾ ਫਿਰ ਫ ਰਡੀ ਫਿਰ ਸਾਡੀ ਨੀਂਦ ਖੁੱਲ ਗਈ ਤਾਂਡੀ ਨੀਦ ਖੁਲਗੀ। ਅ।
ਹੋਰ ਜੋਰ ਦੀ ਹੱਸੋ।
ਫ ਤੁਹਾਡੀ ਨੀਂਦ ਖੁੱਲ ਗਈ ਫੇਰ ਤੁਸੀਂ ਜਾ ਕੇ ਹ
ਹੋਰ ਜੋਰ ਦੀ ਹੱਸੋ।
ਹਾਂ ਬਸ।
ਹੋਰ ਜੋਰ ਦੀ
ਅੱਜ ਕਿਵੇਂ ਦਾ ਰਿਹਾ ਦਿਨ।
ਹੋਰ ਜੋਰ ਦੀ ਹੱਸੋ।
ਅੱਜ ਕਿਵੇਂ ਦਾ ਰਿਆ ਦਿਨ।
ਹੋਰ ਜੋਰ ਦੀ ਹੱਸੋ।
ਕਿੰਨੇ ਕਸਟਮਰ ਆਏ ਅੱਜ।
ਕਸਟਮਰ ਤੇ ਬੜੇ ਹੀ ਆਏ। ਪਰ ਮੈਂ ਤਿੰਨ ਹੀ ਅਟੈਂਡ ਕੀਤੇ।
ਹਮ
ਤੇ ਆਫਰ ਚੱਲ ਰਿਹਾ ਨਾ ਇ ਬਾਏ ਵਨ ਗੈਟ ਟੂ ਫਰੀ।
ਅੱਛਾ। ਮਤਲਬ ਇੱਕ ਚੀਜ਼ ਲਓ ਇੱਕ ਚੀਜ਼ ਲੋ ਤੇ ਤਿੰਨ ਚੀਜ਼ਾਂ ਦੋ ਚੀਜ਼ਾਂ ਫਰੀ। ਤੇ ਮਤਲਬ ਇਹ ਇੱਕ ਜਿਹੜੀ ਚੀਜ਼ ਹੋਏਗੀ ਮਹਿੰਗੇ ਵਾਲੀ ਉਹਦੇ ਪੈਸੇ ਦੇਣੇ ਪੈਗੇ ਨਾ।
ਹਾਂ ਤੁਹਾਨੂੰ ਕਿਵੇਂ ਪਤਾ।
ਮੈਨੂੰ ਪਤਾ ਹੈ ਤੇ ਓਫਰ ਐਵੇ ਹੀ ਹੁੰਦਾ ਓਫਰ ਤਿੰਨ ਚੀਜ਼ਾਂ ਲੋ ਅਤੇ ਜਿਹੜੀ- ਜਿਹੜੀ ਚੀਜ਼ ਤਿੰਨਾਂ ਚੋਂ ਮਹਿੰਗੀ ਹੋਏਗੀ ਉਹਦੇ ਪੈਸੇ ਲੱਗਣਗੇ।
ਹਾਂ ਇਹ ਤੇ ਪਤਾ ਤੁਹਾਨੂੰ ਓਫਰ ਦਾ ਪਤਾ ਲੇਕਿਨ, ਪੈਸੇ ਉਹਦੇ ਹੀ ਦੇਣੇ ਆ ਜੋ ਜ਼ਿਆਦਾ ਮਹਿੰਗੀ ਹੈ। ਉਹ ਕਿਵੇਂ ਪਤਾ ਤੁਹਾਨੂੰ?
ਮੈਂ ਵੀ ਦਾ ਲਾਭ ਉਠਾਇਆ ਹੋਆ ਇੱਕ, ਦੋ ਵਾਰ।
ਅੱਛਾ।
ਮੈਂ ਅਹ ਲਿੱਤਾ ਸੀ ਪੈਂਟ- ਪੈਂਟ ਲਿੱਤੀ, ਸ਼ਰਟ ਲਿੱਤੀ ਹਾਂ ਦੋ ਸ਼ਰਟਾਂ ਲਿੱਤੀਆਂ ਸੀ ਤੇ ਫਿਰ ਉਹਨਾਂ ਨੇ ਪੈਂਟ ਦਾ ਰੇਟ ਜੋ ਸੀ ਉਹ ਲਗਾਇਆ।
ਅੱਛਾ ਇੱਧਰ ਵੀ ਸਾਰਾ ਖਾਲੀ ਹੋ ਗਿਆ। ਸਾਰਾ ਮਤਲਬ ਸਾ ਮਤਲਬ ਸਾਰਾ ਨੀ ਮਤਲਬ ਸਟੋਰ ਪੂਰੇ ਸਟੋਰ ਨਹੀਂ, ਪੂਰੇ ਸਟੋਰ ਚ ਨਹੀਂ ਸੀ ਇਹ ਏਵੇ ਆਫਰ ਜੋ ਸੈਲਕਟ ਕਿਹੜਾ ਆਰਟੀਕਲਸ? ਹੁੰਦੇ ਆ ਨਾ ਮਤਲਬ ਪੂਰੇ ਸਟੋਰ ਦਾ ਜੇੜਾ ਹਾਂ ਪੂਰੇ ਸਟੋਰ ਚ ਜੇੜੇ-ਜੇੜੇ ਬ੍ਰਾਂਡ। ਨੀ ਉਹਨਾਂ ਦਾ ਇੱਕ-ਇੱਕ ਕੱਪੜਾ ਉਠਾ ਕੇ ਸਭ ਨੂੰ ਸਕੈਨ ਵਗੈਰਾ ਕਰਕੇ ਫਿਰ ਜਿਹਦੇ ਉੱਪਰ ਆਫਰ ਆਏਗਾ ਉਹ ਫਿਰ ਅਲੱਗ ਸਾਈਡ 'ਤੇ ਬਰਾਊਜ਼ਰ ਤੇ ਲਗਾ ਦਿੰਦੇ ਆ। ਫਿਰ ਉੱਧਰੋਂ ਹੀ ਕਸਟਮਰ ਸ਼ੋਪ ਪਿੰਨ ਕਰਦਾ ਹੈ।
ਅੱਛਾ, ਓਫਰ ਵਾਲਾ ਮਤਲਬ ਅਲੱਗ ਸੈਕਸ਼ਨ ਬਣਾਇਆ ਤੁਸੀਂ।
ਹੋਰ ਜੋ ਬਾਕੀ ਕੀ ਉਹ ਫਰੈਸ਼ ਹੋਏਗਾ।
ਹਾਂ। ਫੇਰ ਕਿੰਨੇ ਦੀ ਸ਼ੋਪਿੰਗ ਕੀਤੀ ਹੈ, ਤੁਹਾਡੇ ਕਸਟਮਰ। ਫਸਟ ਨੇ
ਅੱਜ ਇੱਕ ਕਸਟਮਰ ਆਇਆ। ਉਹਨੇ ਪੰਦਰਾਂ- ਪੰਦਰਾਂ ਮਤਲਬ ਆਟੀ ਕਲਸ ਲੀਤੇ, ਤੇ ਇੱਕ, ਦੋ, ਤਿੰਨ, ਚਾਰ, ਪੰਜ, ਛੇ,, ਸੱਤ, ਅੱਠ ਹੋ। ਦੱਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ ਨਹੀਂ-ਨਹੀਂ। ਨਹੀਂ-ਨਹੀਂ ਉਹਨੇ ਚਾਰ ਮੈਂ-ਮੈਂ ਅਟੈਂਡ ਕੀਤਾ ਸੀ, ਨਾ ਤੇ ਉਹਦਾ ਟੋਟਲ ਪਤਾ ਕਿੰਨਾ ਬਿੱਲ ਬਣਿਆ ਛੇ ਹਜ਼ਾਰ ਕੁਛ ਬਣਿਆ ਤੇ ਉਹਨਾਂ ਦਾ ਓਫਰ ਹੁੰਦਾ ਨਾ ਤੇ ਇਦੇ ਬਿੱਲ ਵੀ ਨਾ ਅਲੱਗ-ਅਲੱਗ ਕਟ ਹੁੰਦੇ ਆ ਜਿਵੇਂ ਇੱਕ ਇੱਕ ਬਿੱਲ ਕਟਾਉਂਦਾ ਉਹਦੇ ਵਿੱਚ ਚ ਤਿੰਨ ਆਰਟੀਕਲ ਹੀ ਹੁੰਦੇ ਨੇ ਹਾਂ ਤੇ ਫਿਰ ਐਵੇ ਐਵੇਂ ਕਰਕੇ ਚਾਰ ਬਿੱਲ ਕਟ ਹੋਏ ਤੇ ਉਹਦੇ ਟੋਟਲ ਕੱਪੜੇ ਸੀ ਸ਼ਾਇਦ ਬਾਰਾਂ ਹੋਣਗੇ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ। ਨੂੰ, ਦੱਸ ਕੇ ਹਾਂ ਬਾਰਾਂ ਆਉਣਗੇ ਬਾਰਾਂ ਕ ਮੈਨੇ ਲਿੱਤੇ ਤੇ ਉਹਦੇ ਚਾਰ ਬਿੱਲ ਬਣੇ ਤੇ ਉਹੀ ਮੇਰੇ ਬਿੱਲ ਬਣੇ ਚਾਰ ਤੇ ਦੋ ਹੋਰ ਕਸਟਮਰ ਉਹਨਾਂ ਨੇ ਵੀ ਓਫਰ ਵਾਲੇ ਲਿਤਾ। ਤੇ ਔਫਰ ਵਾਲਾ ਹੀ ਚੱਲਿਆ ਕਰਤਾ। ਬਸ ਕੱਲ ਲਾਸਟ ਡੇਟ ਹੈ। ਫ
ਉਓਕੀ। ਗਰਮੀ ਹੈ ਤੁਹਾਡੇ ਉੱਥੇ
ਹਾਂ ਗਰਮੀ ਤੇ ਬਹੁਤ ਹੈ ਕੱਲ੍ਹ ਰਾਤੀ ਬਹੁਤ ਜ਼ਿਆਦਾ ਸੀ।
ਇੱਥੇ ਬਹੁਤ ਗਰਮੀ ਹੋ ਅੱਜ। ਉਹਝ ਬਹੁਤ ਗਮੀਆਂ ਜ ਯਾਰ ਪੂਰਾ ਦਿਨ ਪਸੀਨੇ ਨਾਲ ਭੱਜਿਆ ਰਹਿੰਦਾ ਘਰ ਆਉਂਦੇ ਹੀ ਮੈਂ ਆਪਣਾ ਸ਼ਰਟ ਉਤਾਰ ਕਰਿੰਦਾ ਵਾ ਟੀ ਸ਼ਰਟ ਚ ਬੈਠਾ ਰਹਿੰਦਾ ਏਸੀ ਚਲਾ ਕੇ ਰੋਟੀ ਖਾਂਦਾ। ਅਤੇ ਫਿਰ ਦੁਪਹਿਰੇ ਆ ਕੇ ਰੋਟੀ ਖਾਣ ਤੋਂ ਬਾਅਦ ਲੇਟ ਦਾ ਵਾਂ। ਫੇਰ ਮੈਂ ਲੇਟਦਾ ਬਸ। ਅੱਜ ਵੀ ਲੇਟਿਆ ਮਤਲਬ ਕਿ ਨੀਂਦ ਆਣੀ ਸ਼ੁਰੂ ਹੋਈ ਸੀ।